ਹੈਲੋ।
ਸਤਿ ਸ੍ਰੀ ਅਕਾਲ ਭੂਆ ਜੀ ਠੀਕ ਓ।
ਹਾਂਜੀ ਸਤਿ ਸ੍ਰੀ ਅਕਾਲ ਜੀ ਠੀਕ।
ਪਾਣੀ ਤੇਜ਼ ਵਧੀਆ-ਵਧੀਆ ਹੋਰ ਘਰ ਸਭ ਠੀਕ ਐ। ਭਾਈ ਤਾਂਟੇ ਤੋ ਤੇ ਤੋਂ ਮੈਂ ਸੋਸ਼ਲ ਮੀਡੀਆ ਦੀ ਫਿਰ ਜਾਣਕਾਰੀ ਲੈਣੀ ਸੀ ਅੱਜਕੱਲ ਜਿਹੜਾ ਸ਼ੋ ਮੀਡੀਆ ਚੱਲ ਰਿਹਾ, ਇਹਦੇ ਫਾਇਦੇ ਨੁਕਸਾਨ ਹੈਗੇ ਆ ਜੀ।
ਹਾਂਜੀ ਬਹੁਤ ਮਤਲਬ ਫਾਇਦੇ ਵੀ ਆ ਨੁਕਸਾਨ ਵੀ ਆ।
ਇਹਦਾ ਫਾਇਦਾ ਤੁਸੀਂ ਇਹ ਲਾ ਲਾ ਲੋ ਉਣਾ ਮਤਲਬ ਜੋ ਹਾਂਜੀ ਦੱਸੋ ਜੀ।
ਹਾਂਜੀ ਦੱਸੋ ਤੁਸੀਂ ਦੱਸੋ ਪਹਿਲਾਂ।
ਐ ਤੇ ਤਾਂ ਹੈਗਾ ਜੀ ਮੰਨ ਲਓ ਕਿ ਸੋਸ਼ਲ ਮੀਡੀਆ ਤੇ ਤੁਸੀਂ ਕੁਛ ਵੀ, ਕਮਾਈ ਦਾ ਜ਼ਰੀਆ ਬਣਾ ਸਕਦੇ ਹੋ। ਚੈਨਲ ਤੋਂ ਵੀ ਸੋਸ਼ਲ ਮੀਡੀਆ 'ਚ ਯੂਟਿਊਬ ਤੇ ਆਪਣਾ ਸਾਨੂੰ ਕਰ ਤਾਂ ਕੋਈ ਟੈਲੈਂਟ ਹੈਗਾ। ਮੰਨ ਲੋ ਤੁਹਾਡੇ ਅੰਦਰ ਕੋਈ, ਰੈਸਪੀ ਬਣਾਣ ਦਾ ਟੈਲੇਂਟ ਏ ਕੋਈ ਸਿਲਾਈ ਮਸ਼ੀਨ ਦਾ ਟੈਲੇਂਟ ਏ ਜਾਂ ਕੁਛ ਚੀਜ਼ ਸੰਬਾਨ ਦਾ ਟੈਲੇਂਟ ਹੈਗਾ, ਤੁਸੀਂ ਆਪਣੇ ਯੂਟਿਊਬ ਦੇ ਜ਼ਰੀਏ ਵੀਡੀਓ ਬਣਾ ਕੇ, ਉਦੇ ਉੱਤੇ ਪੋਸਟ ਕਰ ਕੇ ਰਵਿਊਜ ਤੇ ਆ, ਰਵਿਊਜ ਕਰ ਤੁਸੀਂ ਪਰ ਨਹੀ ਕੰਮ ਸੋਸ ਕਰ ਸਕਦੇ ਓ।
ਹਾਂਜੀ, ਬਹੁਤ ਫਾਇਦਾ ਆ ਬਹੁਤ ਫਾ
ਹਾਂਜੀ-ਹਾਂਜੀ, ਪਹਿਲੇ ਤੁਸੀਂ ਇ ਇੱਕ ਅੱਧਾ ਨੁਕਸਾਨ ਦੱਸ ਸਕਦੇ ਵੀ ਨੁਕਸਾਨ ਕੀ ਇਹਦਾ?
ਹਾਂਜੀ ਬਹੁਤ ਨੂੰ ਕਹਿੰਦਾ ਸਵਾਸ ਦੇ ਉੱਤੇ ਬੜਾ ਨੁਕਸਾਨ ਪੈਂਦਾ ਆ। ਜੇ ਇਦਾਂ ਗੀਤ ਤੁਸੀਂ ਵੇਖ ਸਕਦੇ ਹੋ, ਬਈ ਬੱਚੇ-ਬੱਚੇ ਬਹੁਤ ਰੀਲਾ ਸ਼ੋਟ ਵੇਖਦੇ ਆ ਉਹਨਾਂ ਦੀ ਅੱਖਾਂ ਤੇ ਨੁਕਸਾਨ ਪੈਂਦਾ। ਕਿਸੇ ਦੀ ਫਿਰ ਉਹਨਾਂ ਨੂੰ ਚਸ਼ਮੇ ਲੱਗਦੇ ਆ।
ਹਾਂਜੀ-ਹਾਂਜੀ ਸੋਸ਼ਲ ਮੀਡੀਆ ਤਾਂ ਹੈਗਾ ਨੀ ਦੇਖੋ ਜੀ ਅੱਜਕੱਲ ਜਿੰਨੀ
ਹਾਂਜੀ।
ਸਾਡੇ ਕੋਲ, ਸਿੰਮ ਸਿੰਮਜ ਵਗੈਰਾ ਹੈਗੇ ਕਦੋ ਦਸ ਕਨੈਕਸ਼ਨ ਹੈਗੇ ਜੀਲਬ ਦਸ ਬਾਰਾਂ ਕਨੈਕਸ਼ਨ ਹੈਗੇ, ਇਹਨਾਂ ਇਹਨਾਂ ਟਾਰਗੇਟ ਬਰਥਰੋਂ ਜਿੰਨੇ ਵੀ ਆਪਣੇ ਕੋਲ ਪੰਛੀ ਵਗੈਰਾ ਜਾਂ ਪਰਸ ਵਗੈਰਾ ਕਬੂਤਰ ਐ ਚੀਨ ਵਗੈਰਾ ਹੈਗੇ, ਪੈਰਸ ਵਗੈਰਾ ਤੋਂ ਫਿਰ ਇਹ ਫੋਲੋ ਅਗਰ ਨਿਕਲਦੇ ਆ ਗੁਜਰਦੇ ਤਾਂ ਉਹਨਾਂ ਦੀ ਡੈਥ ਹੋ ਜਾਂਦੀ। ਕਿਉਂਕਿ ਇਹਨਾਂ ਦੀ ਜੇ ਇਹਨਾਂ ਦੀ ਜਿਹੜੀ ਰਡਾਰ ਪਾਵਰ ਹੈਗੀ ਬਹੁਤ ਸਹੀ ਹੈਗੀ ਇਹਨਾਂ ਦੇ ਅਗਰ ਕੋਈ, ਫੰਕਸ਼ਨ ਨਿਕਲਦਾ ਤਾਂ ਉਹਨਾਂ ਦੇ
ਹਾਂਜੀ, ਹਾਂਜੀ, ਮੌਕੇ ਤੇ ਡੈਥ ਹੋ ਜਾਂਦੀ ਹੈ ਜੀ ਟਾਵਰ ਸਿਗਨਲ ਬਹੁਤ ਫੈਲਿਆ ਹੋਇਆ ਵਾ ਪੂਰੇ ਇੰਡੀਆ, ਪੂਰੇ ਵਰਲਡ ਵਿੱਚ।
ਹਾਂਜੀ-ਹਾਂਜੀ ਓ ਤੁਸੀਂ ਬਾਹਰ ਵਿਦੇਸ਼ਾਂ 'ਚ ਚਲ ਜੋ ਇੱਕ ਕਿ ਯਾਰ ਉਹੀ ਤੁਹਾਨੂੰ ਪ੍ਰੋਡਕਸ਼ਨ ਮਿਲੇਗੀ ਜਾ ਪਰੋਡਕਸ਼ਨ ਨਹੀਂ ਮਿਲਗਾ ਤਹਾਨੂੰ।
ਹਾਂਜੀ, ਹਾਂਜੀ।
ਮੈਂ ਆਪਣੇ ਇੰਡੀਆ 'ਚ ਇੱਕ ਤਸ ਤੋਂ ਲੈ ਕੇ ਭਾਰਤ ਤੱਕ ਕਨੈਕਸ਼ਨ ਹੈਗੇ, ਜਿਨਾ ਕਰ ਕਿ ਅੱਜਕੱਲ੍ਹ ਜਿਹੜੀਆ, ਬਰਸ ਦੀ ਜਿਹੜੀ ਪ੍ਰਜਾਤੀਆ ਹੁੰਦੀਆਂ ਉਹ ਲੁ
ਹਾਂਜੀ ਉਹ ਤਾਂ ਹੈ ਹਾਂਜੀ।
ਹਾਂਜੀ, ਅਜੇ ਤਾਂ ਕੁਛ ਸੋਸਾਇਟੀ ਹੈਗੀ ਆ ਕੁਛ ਸ਼ਾਮ ਦੀ ਫਾਇਦੇ ਇਹ ਹੈਗੇ ਕਿ ਸੋਸ਼ਲ ਮੀਡੀਆ ਦੇ ਥਰੂ ਤੁਸੀਂ ਹਰ ਬੈਠੇ-ਬੈਠੇ ਘਰ ਬੈਠੇ-ਬੈਠੇ ਕਿਸੇ ਦੀ ਜਾਨਕਾਰੀ ਲੈ ਸਕਦੇ ਓ ਜਾਨਕਾਰੀ ਦੇ ਸਕਦੇ ਓ ਉਹ ਨਹੀ। ਚੰਨਥਰ, ਕੁਛ ਤੁਸੀਂ ਵੇਖ ਸਕਦੇ ਹੋ, ਕੁਛ ਵੀ ਤੁਸੀਂ ਬਣਾ ਸਕਦੇ ਹੋ ਤੁਸੀ ਕੋਈ, ਪ੍ਰੋਜੈਕਟ ਬਣਾਉਣਾ ਹੋਵੇ, ਕੋਈ ਬੱਚਾ ਕੋਈ ਅਗਰ ਟਸ਼ਨ ਨਹੀਂ ਜਾ। ਰਿਹਾ, ਸਕੂਲ ਨ ਜਾ ਰਿਹਾ, ਉੱਪਰ ਤੋਂ ਕਰ ਰਿਹਾ, ਉਹਦੇ ਥਰੂ ਇੰਟਰਨੈਟ ਦੇ ਥਰੂ ਕੋ, ਆਪਣੀ ਜਾਣ ਕੇ ਲੈ ਕੇ। ਪੇਪਰ, ਪਰੁਾਰਾ ਕਰ ਸਕ।
ਹਾਂਜੀ।
ਹਾਂਜੀ, ਹਰ, ਤੁਸੀਂ ਇੱਕ ਕੀ। ਹੁਣ, ਤੁਸੀਂ, ਇੱਕ ਮੈਨੂੰ ਦੱਸੋ, ਇਹ ਨੁਕਸਾਨ। ਕਿੰਨਾ ਕੁ, ਚਾ ਦਾ ਹੈਗਾ, ਇਹ ਕੱਟ ਖੇਡ।
ਹਾਂਜੀ।
ਹਾਂਜੀ।
ਬਹੁਤ, ਨੁਕਸਾਨ ਇਦੇ ਹਾਂਜੀ।
ਨੁਕਸਾਨ ਦਾ ਵੀ ਦੇਖੋ ਜੀ, ਇਹ ਹੈਗਾ ਵੀ ਅਗਰ ਕੋਈ ਵੀ। ਦਾ ਜ਼ਿਆਦਾ, ਇਸਤੇਮਾਲ ਕਰਦਾ ਹੈ, ਤਾਂ ਉਹਦੀ ਆਈਸ ਤੇ ਬਹੁਤ ਪ੍ਰੋਬਲਮੁੰ
ਹਾਂਜੀ -ਹਾਂਜੀ
ਅੱਖਾਂ ਚ, ਅੱਖਾਂ ਤੇ ਬੜਾ ਹੀ ਫ਼ਰਕ ਪੈਂਦਾ ਹੈਗਾ ਜੀ।
ਹਾਂਜੀ।
ਔਰ ਦ ਦੂਸਰਾ ਪਾਰਟ।
ਦੂਸਰਾ, ਪੁਆਇੰਟ ਹੋ ਗਿਆ ਜੀ, ਜਿਵੇਂ। ਕਿ ਸੋਸ਼ਲ ਮੀਡੀਆ, ਕਈ ਇਸਤੇਮਾਲ ਕਰਨ ਤੇ, ਨਾ ਉਹ ਘੰਟੋ- ਘੰਟੋ, ਬਿਤਾ ਦਿੰਦੇ ਨੇ, ਉਹਨਾਂ ਦੇ ਟਾਈਮ ਦਾ ਨੀ ਪਤਾ ਲੱਗਦਾ ਜੀ ਉਸ ਸਮੇਂ। ਪੂਰਾ ਵਿਅਰਥ, ਕਰ ਦਿੰਦੇ ਨੇ ਆਪਣਾ
ਹਾਂਜੀ- ਹਾਂਜੀ, ਉਹ ਸਹੀ ਗੱਲ ਹੈ, ਜੀ ਤੀਸਰਾ। ਮੈਂ ਇਹ, ਚਾਹਵਾਂ ਸੋਚੇ ਬੈਠੇ। ਕੁਛ ਗ਼ਲਤ, ਕੰਮ ਵੀ ਹੁੰਦੀ ਹੈਗੀ, ਜ ਕੁਛ ਇਹਦੇ ਫਰੋਡ, ਵੀ ਹੋ ਜਾਂਦਾ ਹੈਗਾ ਜ। ਸੋਸ਼ਲ ਮੀਡੀਆ ਤੇ ਹੁੰਦਾ ਹੈ ਮਨ। ਮੇਰੇ ਪਿੰਡ ਦੀ, ਗੱਲ ਕਰ ਰਹੇ, ਆਈ ਡ ਬਣਾ ਹਣ, ਤਾਂ ਅਨਨੋਨ ਪਰਸਨ ਮੈਂ, ਤੁਹਾਡੇ ਕੋਲ, ਪੈਸੇ ਥੋਾਨੂੰ ਪੈਸੇ ਮੰਗੇਗਾ, ਤੁਸੀਂ ਹੋ। ਹੋਗੇ ਤੁਂ, ਤੁਹਾਨੂੰ, ਪੈਸੇ ਦੀ ਲੋੜ ਹੈਗੀ ਹੈ, ਤੁਹਾਨੂੰ ਮੇਰੇ ਠੰਡਾ ਹੈ, ਕਿ ਦੇਖ, ਹੁੰਦਾ ਖੁੱਲ ਲੋ ਪੱ।
ਹਾਂਜੀ, ਬ ਸੋਸ਼ਲ ਮੀਡੀਆ, ਤਾਂ ਇਹ ਹੁੰਦਾ ਨਾ, ਆਪਣੀ ਪਰਸਨਲ ਚੀਜ਼ਾਂ ਲੀਕ ਹੋ ਜਾਂਦੀਆਂ ਆ, ਐਹੀ ਨੁਕਸਾਨ ਬ, ਅਗਰ ਤੁਸੀਂ ਹਾਂਜੀ
ਸੋਸ਼ਲ ਮੀਡੀਆ ਤੇ, ਇੱਕ ਇਹ ਨੁਕਸਾਨ ਹੈਗਾ ਜੀ, ਚਥਾ ਪਟ ਹੈਗਾ, ਜਿ ਮੰਨ ਲੋ ਤੁਹਾਨੂੰ ਕੋਈ ਕਰ, ਉਹ ਕਹਿੰਦਾ ਤੁਹਾਡੀਟ ਲ। ਤੇ ਇੰਨੇ -ਇੰਨੇ, ਪੈਸੇ ਮਿਲਦੇ, ਤੁਸੀਂ ਕਰੋੜ ਨੌਕਰੀ ਚ ਚੁਗੇ ਹੋ ਤੁਸੀਂ। ਤੁਂ ਆਪਣਾ, ਪੈਨ ਬੈਂਕ ਡਿਟੇਲ ਦੱਸੋ ਜੀ, ਆਧਾਰ ਦੱਸੋ ਜੀ, ਓ ਨੰਬਰ ਦੱਸੋ ਜੀ। ਤੇ ਜਿੰਨੇ ਵੀ ਏਕਾਊਂਟ 'ਚ ਪੈਸੇ ਹੋਗੇ, ਸਾਰੇ ਹੀ ਉੜ ਜਾਣ।
ਔੜ ਜਾਨ ਹਾਂਜੀ, ਸਾਰੇ ਚਲੇ ਜਾਣਗੇ।
ਸਾਰੇ ਕਹਿ ਹਾਂਜੀ, ਤੁਸੀਂ ਇੱਕ ਮੈਨੂੰ ਇਹ ਦੱਸੋ ਜੀ। ਸੋਸ਼ਲ ਮੀਡੀਆ ਨਾ, ਤੇ ਇੰਨੀ ਦੇਰ ਬੈਣਾ ਚਾਹੀਦਾ?
ਸੋਸ਼ਲ ਮੀਡੀਆ ਤੇ ਵੇਖੋ ਜੀ, ਕਮ ਸੇ ਕਮ ਆਪਣੇ ਉੱਤੇ ਹੀ ਡਿਪੈਂਡ ਹੈ, ਕਿੰਨੀ ਦੇਰ, ਪਹਿਣਾ ਚਾਹੀਦਾ। ਯਾਨੀ ਕਿ ਕੋਈ ਬਈ, ਜੋ ਚਾਹੇ ਇਨਸਾਨ ਦਾ ਬਿਹੇਵੀਅਰ ਆ ਉਹਦੇੱ, ਉਤੇ ਗਾ ਜਿਵੇ, ਸਟੱਡੀ ਵਾਲਾ ਬੱਚਾ ਆ, ਉਹਦਾ ਉਨੇ ਨੇ ਕੋਈ ਸਵਾਲ ਸਮਝਨਾ ਯਾ। ਓ ਫੇਰ ਆਪਨੇ ਅਕੋਰਡਿੰਗ ਹੀ ਟਾਈਮ ਲਏਗਾ ਨਾ ਆਪਨੇ ਸੋਸ਼ਲ ਮੀਡੀਆ ਤੋਂ। ਓ ਅਪਨਾ ਸਹੀ ਯੂਜ ਕਰ ਰਿਹਾ ਹਾਂਜੀ, ਜਿਵੇਂ ਕਿ ਉਹ ਵੰਨ, ਇੱਕ ਘੰਟਾ ਯਾ ਡੇਢ ਘੰਟਾ ਮੰਨ ਲੋ ਪਏਗਾ। ਹਾਂਜੀ, ਮੇਰੇ ਖਿਆਲ ਨਾਲ ਤਾਂ ਵੈਸੇ ਇੰਨੀ ਦੇਰ ਨਈ ਯੂਜ ਕਰਨਾ ਚਾਹੀਦਾ ਸੋਸ਼ਲ ਮੀਡੀਆ। ਟਾਈਮ ਬਿਲਕੁਲ ਹੀ ਮਤਲਬ ਕੀ ਖ਼ਰਾਬ ਹੀ ਕਰਦਾ ਅਗਰ ਸੋਸ਼ਲ ਮੀਡੀਆ ਯੂਜ ਕਰਨਾ ਚ ਅੱਛੇ ਕੰਮਾਂ ਵਾਸਤੇ ਕਰੋ।
ਹੰਜੀ ਬਿਲਕੁਲ ਸਹੀ ਕਹਿ ਰਿਹੋ, ਸੋਸ਼ਲ ਮੀਡਿਆ ਯੂਸ ਕਰੋ ਸਹੀ ਕੰਮ ਵਾਸਤੇ। ਯੂਸ ਕਰੋ ਗਲਤ ਕੰਮ ਵਾਸਤੇ ਯੂਸ ਨਾ ਕਰੋ ਲੇਕਿਨ ਅੱਜ-ਅੱਜ ਕੱਲ ਪੈਸਾ ਕਮਾਣ ਵਾਸਤੇ ਗਲਤ ਰਾਹ ਵਿੱਚ ਚੱਲ ਪੈਂਦੇ ਨੇ, ਗ਼ਲਤ ਕੰਮ ਕਰਦੇ ਨੇ, ਜਲਦੀ
ਜੀ ਹਾਂ, ਬਿਲਕੁਲ ਗ਼ਲਤਏ ਜੀ।
ਤੇ ਐ ਦੇ ਦੇਖੋ ਜੀ ਫਾਇਦੇ ਤੇ ਬੋਹਤ ਏ ਹੋਰ ਨਾਲੇ ਨੁਕਸਾਨ। ਉਸ ਤੋਂ ਬੌਤ ਜਾਦਾ।
ਹਾਂਜੀ -ਹਾਂਜੀ ਬੋ ਜਿੱਥੇ ਫਾਇਦੇ ਉੱਥੇ ਨੁਕਸਾਨ ਵੀ ਆ ਹਾਂਜੀ। ਸੋਸ਼ਲ ਮੀਡੀਆ ਹਾਂਜੀ ਜਰਾ ਜੀ ਕੋਈ ਮਤਲਬ ਕਿ ਲੀਕ ਚੀ ਚੀਜ਼ ਕੋਈ ਲੀਕ ਹੋ ਗੀ ਤੇ ਬੌਤ ਵੱਡਾ ਨੁਕਸਾਨ ਹੋ ਜਾਂਦਾ ਆ ਬੰਦੇ ਦਾ। ਹਾਂਜੀ ਜਿਵੇਂ ਕਿ ਤੁਸੀਂ ਪੋਚ ਲੋ ਹਾਂਜੀ
ਨੀ ਸਈ ਗੱਲ ਐ ਕਿ ਮਾਨ ਲੋ ਤੁਸੀਂ
ਹਾਂਜੀ ਹੁਨ ਜਿਵੇਂ ਤੁਸੀਂ ਫਾਇਦਾ ਵੀ ਵੇਖ ਲੋ ਜਿਵੇਂ ਕਿ ਅਸੀਂ ਕਿਸੀ ਪਰਸਨ ਨੂੰ ਕੋਈ ਮੈਸੇਜ ਭੇਜਨਾ ਆ ਅਸੀਂ ਖਾਲੀ ਟਾਈਪ ਕਰਨੇ ਆ ਇੱਕ ਵਾਰ ਕਲਿੱਕ ਕਰਨੇ ਆ ਸੈਕਿੰਡ ਇਚ ਹੀ ਪਹੁੰਚ ਜਾਂਦਾ ਆ।
ਹਾਂਜੀ ਸੋਸ਼ਲ ਮੀਡੀਆ ਕਹਿ ਲੋ ਕਿ ਮਾਨ ਇੰਟਰਨੈਟ ਜੋ ਹੈਗਾ ਨਾ ਕਿ ਤੁਸੀਂ ਪਿੱਛੇ ਸੁਣਿਆ ਹੋਨਾ ਕਿ ਪੇਪਰ ਲੀਕ ਹੋ ਗੇ। ਪੇਪਰ ਲੀਕ ਇੱਕ ਨੇ ਪ੍ਰੋਟੈਕਟ ਕੀਤਾ ਤੇ ਪੇਪਰ ਲੀਕ ਹੋ ਗੇ ਜੀ ਕਿਧਰੋਂ ਆਯਾ ਸੋਸ਼ਲ ਮੀਡੀਆ। ਇਸ ਕਰਕੇ ਪੇਪਰ ਦੀ ਕਰਦਾ ਉਹੀ ਪਿਆ ਕਿਉਂਕਿ ਜੋ ਸੋਸ਼ਲ ਮੀਡੀਆ ਵਗੈਰਾ ਗਲਤ ਕੁਛ ਕਰੋਗੇ ਤੇ ਉਹ ਨੁਕਸਾਨ ਸਾਰਿਆਂ ਨੂੰ ਹੀ ਭੁਗਤਨਾ ਪੈਨਾ ਹੈ ਜੀ।
ਹਾਂਜੀ-ਹਾਂਜੀ।
ਹਾਂਜੀ ਸੋਸ਼ਲ-ਸੋਸ਼ਲ, ਮੀਡੀਆ ਜਿੰਨਾ ਹੋ ਸਕੇ ਘੱਟ ਤੋਂ ਘੱਟ ਯੂਜ ਕਰੋ। ਏਦਾਂ ਗ਼ਲਤ-ਗਲਤ, ਗ਼ਲਤ ਇਸਤੇਮਾਲ ਨਾ ਕਰੋ।
ਹਾਂਜੀ ਏ ਤਾਂ ਖਾਲੀ ਹਾਂਜੀ, ਮਨੋਰੰਜਨ ਆਸਤੇ ਯੂਜ ਕਰੋ।
ਸਾਡੀ ਸਹੂਲਅਤ ਵਸਤੇ ਹੈਗਾ ਨਾ ਕੀ ਗਲਤ ਫਾਇਦਾ ਚੱਕਣ ਚ। ਫੇਰ ਵੀ ਲੋਕ ਭੋਲੇ ਭਾਲੇ ਬੰਦੇ ਨੂੰ ਫਸਾ ਦਿੰਦੇ ਨੇ ਜੀ ਉਹਨਾਂ ਕੋਲ ਉਨਾ ਕੋਲੋਂ ਜਾਣਕਾਰੀ ਲੈ ਕੇ ਉਨਾਂ ਦੀ ਬੈਂਕ ਡਿਟੇਲ ਲੈ ਕੇ ਤੇ ਭੋਲੇ-ਭਾਲੇ ਪਾਣੀ ਚ ਰਹਿਣ ਲੱਗ ਗਈ। ਬੈਂਕ ਖਾਤੇ ਚ ਜਿੰਨੇ ਵੀ ਪੈਸੇ ਹੈਗੇ ਸਾਰੇ ਲੈ ਕੇ ਜਾਂਦੇ ਹੈਗੇ ਜੀ।
ਹਾਂਜੀ-ਹਾਂਜੀ ਬਿਲਕੁਲ ਸਹੀ ਜੀ। ਬਸ ਜੀ ਜਿਵੇਂ ਜਿਵੇਂ ਮਤਲਬ ਕਿ ਜਿੱਥਾ ਜਿੱਥੇ ਇਹਦੇ ਮਤਲਬ ਕਿ ਨੁਕਸਾਨ ਆ ਔਥੇ ਫਾਇਦੇ ਵੀ ਆ।
ਬਿਲਕੁਲੀ ਜੀ ਬਿਲਕੁਲ ਤੁਸੀਂ ਵੀ ਸੋਸ਼ਲ ਮੀਡੀਆ ਸਾਈਟਾ ਵੀ ਹੈਕ ਕੀਤੀ ਜਾਂਦੀਆਂ ਸਾਈਟ ਵੀ ਹੈਕ ਕੀਤੀ ਜਾਂਦੀ ਜੀ ਹੈਕ ਇੰਟਰਨੈਟ ਥਰੂ ਹੋ ਰਹੀ ਸੀ ਇਸ ਲਈਏ ਆਜ ਦੇ ਟੇਈਮ ਚ ਕੋਈ ਕੁਛ ਵੀ ਇਨਪੋਸੀਬਲ ਨਹੀਂ ਹੈ ਸਭ ਕੁਛ ਪੋਸੀਬਲ ਹੈ। ਤੁਸੀਂ ਚੋ ਉਹ ਕੁਛ ਕਰ ਸਕਦੇ ਹੋ ਕੁਛ ਬੰਦੇ ਹੈਕ ਕਰਉਂਦੇ ਨੇ ਜੀ ਕੁਛ ਡਿਟੇਲ ਲੈ ਕੇ ਕੁਛ ਬਿਨਾਂ ਪਾਸਵਰਡ ਤੋਂ
ਸਭ ਕੁਛ ਹਾਸਿਲ ਕਰ ਸਕਦੇ ਫੇਰ ਓ ਤੁਹਾਨੂੰ ਬਲੈਕਮੇਲ ਕਰ ਸਕਦੀ ਏ।
ਓਹ ਤਾਂ ਹੈ ਜੀ। ਜਿੱਦਾਂ ਤੁਸੀਂ ਵੇਖੀ ਸਕਦੇ ਹੋ, ਕਈ ਮਤਲਬ ਕਿ ਕਈ ਵੀਡੀਓ ਵਾਇਰਲ ਹੋ ਗਈ, ਤੇ ਫੇਰ ਇਹਦੇ ਚ ਉਸਸੀ ਦਾ ਹੀ ਮਤਲਬ ਫਾਇਦਾ ਹੁੰਦਾ ਆ। ਜਿੰਦੀ ਵੀਡੀਓ ਵਾਇਰਲ ਹੁੰਦੀ ਆ, ਉਸਨੂੰ ਕਿੰਨਾ ਫਾਇਦਾ ਹੁੰਦੇ ਹੁੰਦਾ ਆ।
ਸੋਸ਼ਲ ਮਿਲਤੀ ਆ ਚੀ ਹੋ ਸੋਸ਼ਲ ਮਿਲਤੀ ਹੈ।
ਹਾਂਜੀ ਥੋੜ੍ਹਾ ਬਹੁਤ ਇੰਨਾ ਨ ਯੂਜ ਕਰਦੇ ਮਤਲਬ ਕਿ ਯੂਜ ਚੰਗੇ ਪਾਸੇ ਹੀ ਕਰਨਾ ਚਾਹੀਦਾ ਆ ਜਿਵੇਂ ਜੀ ਅਸੀਂ ਕਟਰ ਕਿਸੇ ਪਾਸੇ ਕੋਈ ਪ੍ਰੋਗਰਾਮ ਆ, ਅਸੀਂ ਉਹ ਲਾਈਵ ਵੇਖ ਸਕਦੇ ਹਾਂ ਇਹਹੀ ਬਹੁਤ ਵੱਡਾ ਫਾਇਦਾ ਆ ਇਹਦਾ।
ਹਾਂਜੀ, ਹਾਂਜੀ ਸਭ ਤੋਂ ਵਧੀਆ ਤੁਸੀਂ
ਹਾਂਜੀ। ਬਹੁਤ ਫ਼ਾਇਦਾ ਆ ਜੀ।
ਚਲੋ। ਚਲੋ ਫਿਰ- ਫਿਰ ਕਰਤੇ
ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ।